ਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਤੁਸੀਂ ਠੀਕ ਹੋ ਜੀ।
ਹਾਂਜੀ ਤੁਸੀਂ ਠੀਕ ਹੋ।
ਹਾਂਜੀ ਘਰ ਪਰਿਵਾਰ ਵਧੀਆ ਜੀ।
ਹਾਂਜੀ ਸਭ ਵਧੀਆ ਤੁਸੀਂ ਸੁਣਾਓ।
ਹਾਂਜੀ ਬਸ ਬੈਠੇ ਸੀ ਤੁਸੀਂ ਦੱਸੋ ਕੀ ਕਰ ਰਹੇ ਹੋ?
ਬਹ ਬੈਠੇ ਸੀ ਬੱਚਾ ਹੁਣੇ ਟਿਊਸ਼ਨ ਗਿਆ ਸੀ।
ਅੱਛਾ ਜੀ, ਅੱਛਾ ਜੀ।
ਹੋਰ ਰੋਟੀ ਖਾ ਲਈ ਤੁਸੀ, ਫਸਟ ਕਲਾਸ 'ਚ' ਪੜ੍ਹਦਾ ਉਹ।
ਅੱਛਾ ਜੀ।
ਹਾਂਜੀ ਹੋਰ। ਸੁਣਾਓ, ਤੁਸੀਂ ਘੁੰਮਣ ਗਏ ਸੀ ਮੈਂ ਤੁਹਾਡੀ ਫੋਟੋ ਦੇਖੀ ਸੀ।
ਹਾਂਜੀ ਹਾਂ, ਅਸੀਂ ਘੁੰਮਣ ਗਏ ਸੀ ਮਨੀਕਰਨ ਸਾਹਿਬ।
ਅੱਛਾ, ਕਿਵੇਂ ਗਏ ਸੀ ਤੁਸੀਂ ਮੈਨੂੰ ਦੱਸੋਗੇ? ਤੁਹਾਨੂੰ ਉੱਥੇ ਕਿਵੇਂ ਲੱਗਿਆ? ਅੱਛਾ ਜੀ।
ਟੀਚਰ ਗਏ ਸੀ ਉੱਥੇ।
ਠੀਕ ਏ ਜੀ।
ਕਿਆ ਕਹਿ ਰਹੇ ਹੋ।
ਠੀਕ ਐ ਜੀ ਅੱਗੇ ਦੱਸੋ।
ਹਾਂਜੀ ਅਸੀਂ ਗੱਡੀ 'ਚ' ਗਏ ਸੀ ਫਿਰ ਅਸੀਂ ਨਾ ਪਹਿਲਾਂ ਅਸੀਂ ਰੁਕੇ ਉੱਥੇ ਢਾਬੇ ਤੇ।
ਠੀਕ ਹੈ ਜੀ‌।
ਤੁੁੱਲੂ ਦੇ ਢਾਬੇ ਤੇ ਰੁਕੇ।
ਠੀਕ ਐ ਜੀ।
ਉੱਥੇ ਅਸੀਂ ਇੰਨਾ ਮਜ਼ਾ ਕੀਤਾ ਉੱਥੇ ਖੇਡਣ ਨੂੰ ਚੀਜ਼ਾਂ ਸੀ‌।
ਅੱਛਾ।
ਫਿਰ ਅਸੀਂ ਉੱਥੇ ਚਾਹ- ਚੂ ਪੀਤੀ। ਫ਼ਿਰ ਅਸੀਂ ਅੱਗੇ ਚਲੇ ਗਏ ਫਿਰ ਅਸੀਂ ਉਨ ਉੱਥੇ ਪਹੁੰਚ ਗਏ ਮਨੀਕਰਨ ਸਾਹਿਬ ਸ਼ਾਮ ਤੱਕਰ
ਠੀਕ ਐ ਜੀ।
ਫਿਰ ਅਸੀਂ ਪਹੁੰਚ ਗਏ ਮੱਥਾ ਟੇਕਿਆ ਉੱਥੇ ਕਮਰਾ ਲਿੱਤਾ।
ਅੱਛਾ ਜੀ।
ਫਿਰ ਰ ਅਸੀਂ ਫਿਰ ਸ਼ਾਮ ਨੂੰ ਬਾਹਰ ਨਿਕਲ ਗਏ।
ਅੱਛਾ ਜੀ।
ਫਿਰ ਅਸੀਂ ਉੱਥੇ ਘੁੰਮੇ ਫਿਰੇ।
ਅੱਛਾ।
ਸ਼ੋਪਿੰਗ ਕੀਤੀ ਉੱਥੇ।
ਠੀਕ ਐ ਜੀ।
ਫਿਰ ਉੱਥੇ ਕੁਛ ਆਈਸਕ੍ਰੀਮ ਵਗੈਰਾ ਖਾਧੀ।
ਆਇਸਕ੍ਰੀਮ ਵਗੈਰਾ ਖਾਂਦੀ, ਠੀਕ ਹੈ।
ਫਿਰ ਰਾਤ ਨੂੰ ਅਸੀਂ ਮੰਦਿਰ ਚਲੇ ਗਏ।
ਅੱਛਾ ਜੀ।
ਫਿਰ ਅਸੀ ਉੱਥੇ ਰੋਟੀ ਖਾ ਤੇ ਫਿਰ ਅਸੀਂ ਵਾਪਸ ਗੁਰਦੁਆਰੇ ਆ ਗਏ। ਫਿਰ ਅਸੀਂ ਫਿਰ ਅਗਲੇ ਦਿਨ ਅਸੀਂ ਪਹੁੰਚ ਗਏ ਮੰਡੀ ਵਾਲੇ ਗੁਰਦੁਆਰੇ
ਅੱਛਾ ਜੀ।
ਫਿਰ ਅਸੀਂ ਉੱਥੇ ਦੇ ਇੱਕ ਦਿਨ ਉੱਥੇ ਘੁੰਮੇ ਫਿਰੇ
ਅੱਛਾ।
ਫਿਰ ਵਾਪਸ ਆ ਗਏ ਸੀ ਘਰੇ।
ਅੱਛਾ
ਅਸੀਂ ਫਿਰ ਕਸੋਲ ਵੀ ਗਏ ਸੀ ਉੱਥੋਂ
ਅੱਛਾ ਕਸੋਲ ਗਏ ਸੀ।
ਅਸੀਂ ਹਿਮਾਚਲੀ ਡਰੈਸਿਸ ਵੀ ਪਾਈਆਂ ਸੀ।
ਅੱਛਾ ਠੀਕ ਹੈ।
ਕਿਆ ਕਹਿ ਰਹੇ ਹੋ, ਥੋਡੀ ਆਵਾਜ਼ ਨਹੀਂ ਆ ਰਹੀ ਜੀ।
ਮੈਂ ਹੁਣ ਆ ਰਹੀ ਹੈ ਜੀ।
ਹਾਂਜੀ ਹਾਂ ਜੀ।
ਫੇਰ ਹੋਰ ਅੱਗੇ ਜੀ ਫੇਰ ਹੋਰ ਕਿੱਥੇ ਗਏ ਸੀ ਘੁੰਮਣ।
ਅੱਛਾ ਜੀ
ਫੇਰ ਅਸੀਂ ਆਉਂਦੇ ਫਿਰ ਢਾਬੇ ਤੇ ਰੁਕੇ ਫਿਰ ਅਸੀਂ ਘਰੇ ਆ ਗਏ ਸਿੱਧਾ ਹੀ।
ਅੱਛਾ ਜੀ ਅੱਛਾ ਤੁਹਾਡੇ ਨੇੜੇ ਤੇੜੇ ਭੈਣਜੀ ਪਾਰਲਰ ਹੈਗਾ ਕੋਈ।
ਹਾਂਜੀ ਹਾਂ ਸਾਡੇ ਨੇੜੇ ਕਿ ਪਾਰਲਰ ਹੈਗਾ ਅਸੀਂ ਉੱਥੇ ਨਾ ਬਹੁ ਬਹੁਤ ਵਾਰੀ ਜਾਂਦੇ ਹੁੰਦੇ ਹਾਂ।
ਅੱਛਾ ਤੇ ਮਤਲਬ ਅੱਛਾ ਕੰਮ ਕਰਦੇ ਨੇ।
ਹਾਂਜੀ ਹਾਂ।
ਮੈਂ ਵੀ ਆਵਾਂਗੀ ਨਾ ਮੈਨੂੰ ਵੀ ਤੁਸੀਂ ਨਾਲ ਲੈ ਕੇ ਜਾਇਓ।
ਹਾਂਜੀ ਹਾਂ
ਹੋਰ ਦੱਸੋ ਨੇਲ ਐਕਟੈਂਸ਼ਨ ਵੀ ਕਰ ਦਿੰਦੇ ਆ।
ਹਾਂਜੀ ਹਾਂ।
ਅੱਛਾ ਮੈਂ ਤੁਹਾਨੂੰ ਕੱਲ ਦੇਖਿਆ ਸੀ ਤੁਸੀਂ ਕੱਲ ਮੰਦਿਰ ਚ ਮੱਥਾ ਟੇਕਣ ਗਏ ਹੋਏ ਸੀ।
ਹਾਂਜੀ ਹਾਂ ਹਾਂਜੀ ਹਾਂ।
ਅੱਛਾ, ਜਗਰਾਤਾ ਵਗੈਰਾ ਸੀ ਉੱਥੇ।
ਹਾਂਜੀ ਹਾਂ ਜਗਰਾਤਾ ਸੀ ਬੱਲੋ ਵਾਲਿਆਂ ਨੇ ਕਰਾਇਆ ਸੀ।
ਅੱਛਾ, ਫਿਰ ਸਹੀ ਰਾਤ ਤੁਸੀਂ ਬੈਠੇ ਸੀ।
ਨਾਂ ਜੀ ਇਸ ਤਾਂ ਜਲਦੀ ਉੱਠ ਕੇ ਆ ਗਏ ਸੀ ਫਿਰ।
ਅੱਛਾ ਹੋਰ ਦੱਸੋ ਤੁਸੀਂ ਸ਼ੋਪਿੰਗ ਕਿੱਥੋਂ ਕਰਦੇ ਹੋ ਤੁਸੀਂ?
ਮੈਂ ਤੇ ਜੀ ਔਫਲਾਈਨ ਸ਼ੋਪਿੰਗ ਕਰਦੀ ਆਂ। ਆਨਲਾਈਨ ਸ਼ੋਪਿੰਗ ਕਰਨ ਤੇ ਤਾਂ ਸਾਡੇ ਪੈਸੇ ਵੀ ਇੱਕ ਲਗ ਜਾਂਦੇ ਆ ਪ੍ਰੋਕ ਵੀ ਅੱਛੇ ਨ ਆਉਂਦੇ ਔਫਲਾਈਨ ਮਾਰ ਕਿੜ ਨੇੜੇ ਹੈਗੀ ਇਹ ਘਰ ਦੇ ਨੇੜੇ ਉੱਥੋਂ ਜਾ ਕੇ ਆਪਾਂ ਚੀਜ਼ਾਂ ਲੈ ਆਨੈ ਆਂ। ਆਪਣੀ ਮਨਪਸੰਦ ਇੱਕ ਤੇ ਚੀਜ਼ਾਂ ਮਿਲ ਜਾਂਦੀਆਂ ਨੇ। ਔਰ ਦੂਜਾ ਕੋਈ ਵਾਪਸ ਕਰਾਂ ਵੀ ਜਾਣਾ ਹੋਏ ਤੇ ਨਾਲੋਂ ਨਾਲ ਅਸੀਂ ਵਾਪ ਬੱਸ ਕਰਨ ਵੀ ਚਲੇ ਜਾਂਦੇ ਆਂ।
ਹਾਂ।
ਓਏ, ਤੁਸੀਂ ਕਿਵੇਂ ਸ਼ੋਪਿੰਗ ਕਰਦੇ ਹੋ ਜੀ?
ਮੈਂ ਔਨਲਾਈਨ ਕਰਦੀ ਹੁਣੀ ਆ ਜ਼ਿਆਦਾਤਰ।
ਅੱਛਾ। ਔਨਲਾਈਨ ਤੁਹਾਨੂੰ ਸਭ, ਪ੍ਰੋਡਕਟ ਅੱਛੇ ਮਿਲ ਜਾਂਦੇ ਨੇ।
ਹਾਂਜੀ ਹਾਂ।
ਅੱਛਾ। ਹੋਰ ਸੁਣਾਓ ਤੁਸੀਂ, ਮੇਕਅੱਪ ਕਿਹੜਾ ਯੂਜ ਕਰਦੇ ਓ ਤੁਸੀਂ।
ਮੈਂ ਕਰਦੀ ਆ ਉਹਦਾ ਬਾਈ
ਅੱਛਾ ਜੀ। ਪ੍ਰੋਡਕਟ ਅੱਛੇ ਹੁੰਦੇ ਆ ਉਹਦੇ।
ਹਾਂਜੀ-ਹਾਂਜੀ।
ਅੱਛਾ। ਹੁਣ, ਹੋਰ ਕਿੱਥੇ ਘੁੰਮਣ ਨੀ ਗਏ ਜਾਣਾ ਤੁਸੀਂ।
ਨਾਜੀ, ਨਾ ਜੀ।
ਅੱਛਾ ਜੀ।
ਤੁਸੀਂ ਕਹਿ ਰਹੇ ਸੀ ਮੈਂ ਹੇਮਕੁੰਟ ਸਾਹਿਬ ਜਾਣਾ।
ਹਾਂਜੀ ਬੱਸ ਸਲਾਹ ਬਣਾਈ ਐ ਹੁਣ ਜਾਵਾਂਗੇ ਗੱਡੀ ਬੁੱਕ ਕੀਤੀ ਐ। ਰਸਤੇ 'ਚ' ਅਸੀਂ, ਗੱਡੀ ਤੇ ਜਾਵਾਂਗੇ ਇੱਥੋਂ ਦੀ ਫੇਰ ਅਸੀਂ ਹਰਿਦੁਵਾਰ ਇੱਕ ਦਿਨ ਰੁਕਾਂਗੇ ਹਰਿਦੁਵਾਰ ਤੋਂ ਅੱਗੇ ਫਿਰ ਅਸੀ ਰਿਸ਼ੀਕੇਸ਼ ਜਾਵਾਂਗੇ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਬਹੁਤ ਸੋਹਣਾ। ਉੱਥੇ ਅਸੀਂ ਇੱਕ ਦਿਨ ਰਵਾਂਗੇ। ਤੇ ਇੱਕ ਦਿਨ ਅਸੀਂ ਉੱਥੋਂ ਦੀ ਰੁਕ ਕੇ ਫਿਰ ਅੱਗੇ ਰਿਸ਼ੀਕੇਸ਼ ਤੋਂ ਆਪਾਂ ਸ਼੍ਰੀਨਗਰ ਚਲੇ ਜਾ ਗੇ।
ਅੱਛਾ ਜੀ।
ਸ੍ਰੀਨਗਰ ਦਾ ਜਾਂ ਕੇ ਉੱਥੇ ਅਸੀਂ ਹੋਟਲ ਬੁੱਕ ਕਰਾਇਆ ਹੋਇਆ। ਫਿਰ ਉੱਥੇ ਅਸੀਂ ਹੋਟਲ 'ਚ' ਰੁਕਾਂਗੇ।
ਅੱਛਾ ਜੀ।
ਫੇਰ ਅੱਗੇ ਦੀ ਚੜ੍ਹਾਈ, ਅੱਗੋਂ ਸ੍ਰੀਨਗਰ ਤੋਂ ਅੱਗੋਂ ਫੇਰ ਅਸੀਂ ਹੇਮ ਕੁੰਡ ਸਾਹਿਬ ਵੱਲ ਜਾਵਾਂਗੇ ਇੱਕ ਦਿਨ ਉੱਥੇ ਸ਼੍ਰੀਨਗਰ ਸਟੇ ਕਰਾਂਗੇ, ਫੇਰ ਹੇਮਕੁੰਟ ਸਾਹਿਬ ਅ ਗੁਰਦੁਆਰਾ ਗ ਹੈਗਾ। ਉੱਥੋਂ ਦੀ ਅਸੀਂ, ਉੱਥੇ ਇੱਕ ਦਿਨ ਸਟੇ ਕਰਕੇ ਅਗਲੇ ਦਿਨ ਅਸੀਂ ਚੜਾਈ ਚੜਾਂਗੇ, ਐਵੇਂ ਚਾਰ ਪੰਜ ਦਿਨ ਦਾ ਅਸੀਂ ਟੂਰ ਤਾਂ ਬਣਾਇਆ ਸਭ ਕੁਛ ਇੱਥੇ ਹੀ ਬੁਕਿੰਗ ਕਰਕੇ ਚੱਲੇ ਆ ਅਸੀਂ ਤੇ।
ਅੱਛਾ ਜੀ, ਤੁਸੀਂ ਪਹਿਲਾਂ ਵੀ ਗਏ ਹੋਏ ਓ?
ਹਾਂਜੀ ਪਹਿਲੇ ਵੀ ਗਏ ਹੋਏ ਆ ਬਹੁਤ ਟਾਈਮ ਪਹਿਲੇ ਗਏ ਸੀ ਹੁਣ ਦੁਬਾਰਾ ਫਿਰ ਜਾਵਾਂਗੇ, ਹਾਂਜੀ। ਹੋਰ ਤੁਸੀਂ ਅਨੰਦਪੁਰ ਸਾਹਿਬ ਗਏ ਸੀ ਮੈਂ ਤੁਹਾਡੀ ਫੋਟੋ ਦੇਖੀ ਸੀ।
ਹਾਂਜੀ ਹਾਂ, ਅਸੀਂ ਅਨੰਦਪੁਰ ਸਾਹਿਬ ਗਏ ਸੀ।
ਅੱਛਿਆ। ਕੀ ਕੀਤਾ ਸੀ, ਕਿਵੇਂ ਗਏ ਸੀ ਉੱਥੇ ਤੁਸੀਂ।
ਅਸੀ ਬੱਸ 'ਚ' ਗਏ ਸੀ।
ਅੱਛਾ, ਬੱਸ 'ਚ' ਗਏ ਸੀਗੇ।
ਅਸੀਂ ਫਿਰ ਦੋ ਦਿਨ ਰਹੇ ਸੀ ਉੱਥੇ ਬੱਸ ਅਸੀਂ।
ਹੈਂਜੀ।
ਅਸੀਂ ਇੱਥੇ ਦੋ ਦਿਨ ਰਹੇ ਸੀ 'ਅਨੰਦਪੁਰ ਸਾਹਿਬ,।
ਅੱਛਾ ਗੁਰਦੁਆਰੇ ਸਾਹਿਬ ਮੱਥਾ ਟੇਕਿਆ ਸੀਂ ਸਾਰੇ ਜੀ, ਕਿੱਥੇ ਹੋਰ ਵੀ ਗਏ ਸੀ?
ਅਸੀਂ ਨੈਣਾ ਮੰਦਰ ਵੀ ਗਏ ਸੀ। ਨੈਣਾ ਦੇਵੀ ਮੰਦਰ
ਅੱਛਾ -ਅੱਛਾ ਨੈਣਾ ਦੇਵੀ ਮੰਦਰ ਚੜਾਈ ਤੁਸੀਂ ਆਪ ਚੜ੍ਹੇ ਸੀਗੇ ਸਮਾਈਕਲ ਤੇ ਗਏ ਸੀ ਸਿੱਧਾ।
ਚੜ੍ਹਾਈ ਅਸੀਂ ਆਪ ਚੜ੍ਹੇ ਸੀ।
ਅੱਛਾ। ਹੋਰ ਸੁਣਾਓ? ਤੁਸੀਂ ਵਧੀਆ ਦਰਸ਼ਨ ਹੋ ਗਏ ਸੀ ਫਿਰ ਉੱਥੇ।
ਹਾਂਜੀ - ਹਾਂ।
ਅੱਛਾ ਜੀ। ਹੋਰ ਤੁਸੀਂ ਕੀ ਕਰ ਰਹੇ ਸੀ ਹੁਣ?
ਬਸ ਬੈਠੇ ਸੀ ਜੀ।
ਅੱਛਾ ਜੀ, ਚਾਹ ਪੀ ਲੀ ਤੁਸੀ?
ਹਾਂਜੀ, ਕੀ ਕਹਿ ਰਹੇ ਓ।
ਚਾਹ ਪੀ ਲੀ ਜੀ।
ਹਾਂਜੀ ਮੈਂ ਪੀਲੀ ਸੀ ਜੀ। ਤੁਸੀਂ ਪੀਲੀ ਸੀ ਜਦ
ਹਾਂਜੀ, ਬਸ ਹੁਣ ਤਾ ਮੈਂ ਸ਼ਾਮ ਦੀ ਸਬਜ਼ੀ ਦੇ ਬਾਰੇ ਸੋਚਾਗੇ। ਅੱਜ ਕੋਈ ਸਬਜ ਵੀ ਬਣਾਵਾਂਗੇ ਕੋਈ ਕੀ ਕਹਿੰਦੇ ਨੇ ਦਾਲ ਵਗੈਰਾ ਬਣਾ ਲਵਾਂਗੇ। ਬੱਚਿਆਂ ਨੂੰ ਜ਼ਿਆਦਾ ਪਸੰਦ ਐ ਦਾਲ। ਓਹੀ ਬਣਾ ਕੇ, ਖਾ ਕੇ, ਟੈਮ ਸਿਰ ਈ ਬਣਾ ਲਾ ਗੇ, ਫਿਰ ਗੁਰਦੁਆਰਾ ਸਾਹਿਬ ਜਾਣਾ ਹੋਏਗਾ। ਤੇ ਗੁਰਦੁਆਰਾ ਸਾਹਿਬ ਚਲੇ ਜਾ ਗੇ। ਉਥੋ ਫੇਰ ਕੀ ਕਹਿੰਦੇ ਮਾਰਕੀਟ ਤੋਂ ਸਮਾਨ ਵੀ ਲੈ ਕੇ ਆਣਾ। ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਫਿਰ ਅਸੀਂ ਮਾਰਕੀਟ ਚਲੇ ਜਾਂਗੇ। ਮਾਰਕੀਟ ਤੋਂ ਫਿਰ ਸ਼ੋਪਿੰਗ ਕਰਕੇ ਜਾ ਫਿਰ ਮੰਡੀੇ ਚਲੇ ਜਾਣਾ। ਮੰਡੀ 'ਚੋ ਵੀ ਸਬਜ਼ੀਆਂ ਵਗੈਰਾ ਲੈ ਕੇ ਆਂਣੀਆਂ ਨੇ ਉਹ ਲੈ ਆਵਾਂਗੇ।
ਅੱਛਾ ਜੀ।
ਹੂੰ। ਹੋਰ ਦੱਸੋ ਤੁਸੀਂ? ਤੁਸੀਂ ਕਾਫਤਨ ਬਹੁਤ ਸੋਹਣਾ ਪਾਇਆ ਹੋਇਆ ਸੀ। ਕਿੱਥੋਂ ਲਿੱਤਾ ਸੀ ਤੁਸੀਂ?
ਕਿਆ ਕਹਿ ਰਹੇ ਓ!
ਮੈਂ ਕਿਹਾ ਤੁਸੀਂ ਕਾਫਤਨ ਬਹੁਤ ਸੋਹਣਾ ਪਾਇਆ ਹੋਇਆ ਸੀ। ਤੁਸੀਂ ਕਿੱਥੋਂ ਲਿੱਤਾ ਸੀ ਔਨਲਾਈਨ ਲ ਔਫਲਾਈਨ ਲਿੱਤਾ ਸੀ ਕਿ ਐਨ ਲਾਇਨ ਲਿੱਤਾ ਸੀ।
ਔਫ।
ਔਫ-ਔਫਲਾਈਨ ਲੀਤਾ ਸੀ।
ਹਾਂਜੀ।
ਬਹੁਤ ਸੋਹਣਾ ਲੱਗ ਰਿਹਾ ਸੀ ਤੁਹਾਡਾ ਪਾਇਆ ਹੋਇਆ ਨਾ।
ਹਾਂਜੀ- ਹਾਂ।
ਹੂੰ, ਹੋਰ ਸ਼ਾਮ ਨੂੰ ਪਾਰਕ ਵਗੈਰਾ ਜਾਂਦੇ ਓ।
ਨਾਂਜੀ, ਨਾ ਅਸੀਂ ਗੁਰਦੁਆਰੇ ਜਾਂਦੇ ਹੁਨੇ ਆ।
ਅੱਛਾ, ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੇ ਓ।
ਹਾਂਜੀ- ਹਾਂ।
ਗੁਰਦੁਆਰਾ ਸਾਹਿਬ ਤੋਂ ਬਾਅਦ ਕਿੱਥੇ ਕਿ ਜਾਂਦੇ ਓ?
ਫੇਰ ਅਸੀਂ ਘੁੰਮਣ ਲੱਗ ਜਾਨੇ ਆ ਬਜ਼ਾਰ ਚ ਘੁੰਮੇ ਆਉਣੇ ਹੁੰਦੇ ਆ। ਸੈਰ - ਸੂਰ
ਅੱਛਾ ਜੀ। ਹੋਰ ਸੁਣ, ਤੁਸੀਂ ਪਾਠ ਕਰਦੇ ਹੁੰਦੇ ਓ? ਹਾਂਜੀ ਬਸ ਇਹ ਬੱਚੇ ਨੂੰ ਪਾਰਕ ਲੈ ਕੇ ਜਾਈਦਾ ਤੇ ਉੱਥੇ ਫਿਰ ਜਿੰਮ-ਜੁਮ ਕਰ ਲਈਦਾ। ਤੇ ਬਾਕੀ ਇੱਕ ਦੋ ਚੱਕਰ। ਮਾਰ ਆਈਦੇ ਆਪਣੇ ਜਿੰਨੇ ਚੱਕਰ ਵੱਜਣ ਓਨੇ ਮਾਰ ਆਈ ਦੇ ਦੇ ਨੇ। ਥੋੜ੍ਹੀ ਦੇਰ ਜਿੰਮ, ਜਿੰਮ ਕਰ ਆਨੇ ਆ ਓਥੇ। ਹਾਂਜੀ। ਹੋਰ ਸੁਣਾਓ।
ਤੁਸੀਂ ਕੌਫੀ ਕਿਵੇਂ ਬਣਾਦੇ ਆ, ਤੁਸੀਂ ਕੌਫੀ ਬਹੁਤ ਵਧੀਆ ਬਣਾਦੇ ਆ।
ਕੌਫੀ ਜੀ, ਅਸੀਂ ਮੈਂ ਕੋਲਡ ਕੌਫੀ ਕਿਵੇਂ ਬਣਾਦੀ ਆ ਉਹ ਪੁੱਛ ਰਹੇ ਓ ਕਿ ਹੌਟ ਕੌਫੀ ਪੁੱਛ ਰਹੇ ਓ?
ਕੋਲਡ ਕੌਫੀ।
ਕੋਲਡ ਕੌਫ਼ੀ ਬਸ ਦੁੱਧ ਪਾਓ ਠੰਡਾ। ਤੇ ਉਹਦੇ ਵਿੱਚ ਕੌਫੀ ਪਾ ਬੀਟ ਕਰਕੇ ਅਸੀਂ ਪਹਿਲਾਂ ਈ ਰੱਖ ਲੈਂਦੇ ਆ ਕੌਫੀ ਨੂੰ।
ਅੱਛਾ ਜੀ।
ਕਿਤੇ ਦੋ ਚਮਚ ਪਾ ਕੇ ਚੀਨੀ ਤਿੰਨ-ਚਾਰ ਚਮਚ ਪਾ ਕੇ ਮਾੜਾ ਜਿਹਾ ਪਾਣੀ ਪਾ ਕੇ ਨਾ ਉਹਨੂੰ ਪਹਿਲੇ ਈ ਅਸੀਂ ਬੀਟ ਕਰਕੇ ਰੱਖ ਲੈਣੇ ਆ।
ਅੱਛਾ ਜੀ।
ਉਹਨੂੰ ਚੰਗੀ ਤਰ੍ਹਾਂ ਆਪਾਂ ਕੱਪ ਚ ਪਾ ਕੇ ਚਮਚ ਨਾਲ ਚੰਗੀ ਤਰ੍ਹਾਂ ਬੀਟ ਕਰ ਲੈਣੇ ਆ। ਉਸ ਤੋਂ ਬਾਅਦ ਉਹ ਫਲੱਫੀ ਫਲੱਫੀ ਹੋ ਜਾਂਦੀ ਆ ਥੋੜ੍ਹੀ ਫੇਰ ਜਦੋਂ ਬਣਾਣੀ ਹੁੰਦੀ ਏ ਇੱਕ ਚਮਚ ਉਹ ਪਾ ਦਿੰਦੇ ਆਂ ਤੇ ਉੱਪਰੋਂ ਦੀ ਬਲੈਂਡਰ ਮਾਰ ਦਿੰਦੇ ਆ ਕੌਫੀ ਬਹੁਤ ਵਧੀਆ ਬਣ ਜਾਂਦੀ ਏ।
ਠੀਕ ਆ ਜੀ, ਚੰਗਾ ਜੀ, ਮਾੜਾ ਜਾ ਮੇਰਾ ਕੋਈ ਦਰਵਾਜ਼ਾ ਖੜਕਾ ਰਿਹਾ ਸੀ। ਸਾਸਰੀ ਕਾਲ।
ਠੀਕ ਏ, ਸਤਿ ਸ਼੍ਰੀ ਅਕਾਲ।